ਹੈਲੋ, ਆਂਟੀ ਜੀ ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ, ਹਾਂਜੀ-ਹਾਂਜੀ ਠੀਕ ਹੈ, ਤੁਸੀਂ ਸੁਣਾਓ?
ਹਾਂਜੀ ਵਧੀਆ, ਘਰ ਪਰਿਵਾਰ ਤੁਹਾਡਾ।
ਹਾਂਜੀ ਵਧੀਆ।
ਹਾਂਜੀ, ਹਾਂਜੀ ਵਧੀਆ ਸਭ ਕੁਝ ਠੀਕ-ਠਾਕ ਹਾਂਜੀ ਵਧੀਆ ਸਭ ਕੁਛ, ਹੋਰ ਐਤਕੀ ਤੁਸੀਂ ਕਿੱਥੇ ਗਏ? ਬੱਸ ਬੈਠੇ ਸੀਗੇ।
ਹਾਂਜੀ, ਹਾਂਜੀ ਬੱਸ ਗਰਮੀ ਦੀ ਛੁੱਟੀਆਂ ਵਿੱਚ ਬੱਚਿਆਂ ਨੇ ਤੰਗ ਕੀਤਾ ਸੀ, ਕਿ ਕਿਤੇ ਲੈ ਕੇ ਚਲੋ, ਲੈ ਕੇ ਚਲੋ- -
ਹਾਂਜੀ।
ਫੇਰ, ਅਸੀਂ, ਸਾਰੀ ਫੈਮਲੀ, ਆਪਣਾ ਤਿਆਰ ਹੋ ਕੇ ਅਸੀਂ ਅ ਅੰਮ੍ਰਿਤਸਰ ਦੀ ਉਹ ਵਾਸਤੇ ਤਿਆਰੀ ਕੀਤੀ ਸੀ।, ਚਲੋ ਅੰਮ੍ਰਿਤਸਰ ਗੁਰਦੁਆਰੇ ਦਰਸ਼ਨ ਕਰਕੇ ਆਉਂਦੇ ਹਾਂ। ਹਾਂ ਚਲੋ ਫ ਅਸੀਂ ਸਾਰੇ ਘਰੋਂ ਨਿਕਲੇ ਤੇ ਰਸਤੇ ਦੇ ਵਿੱਚ ਕਈ ਗੁਰਦੁਆਰੇ ਆਏ। ਅਸੀਂ ਮਤਲਬ ਕਿ ਜਿਵੇਂ ਅੱਜ ਗਏ, ਅਸੀਂ ਤੀਸਰੇ ਦਿਨ ਅੰਮ੍ਰਿਤਸਰ ਪਹੁੰਚੇ। ਚੇ ਸੀ ਇੰਜੋਏ ਕਰਦੇ ਗਏ।
ਅੱਛ ਸਾਰੇ ਤੁਸੀਂ ਗੁਰਦੁਆਰੇ ਦੇਖਦੇ ਗਏ ਹੁੰਦੇ ਹੋ ਨਾ
ਪਹਿਲੇ ਥੋੜਾ ਸਟੇ ਕੀਤਾ ਬਈ ਅ, ਰਸਤੇ ਚ ਰੁਕੇ ਜਿਵੇਂ ਸਵੇਰੇ ਅਸੀਂ ਨਿਕਲੇ। ਰਸਤੇ 'ਚ ਅਸੀਂ ਅ ਲੰਚ ਕੀਤਾ, ਹੋਟਲ ਵਿੱਚ। ਉਥੋਂ ਅ ਲੰਚ ਕਰਕੇ ਅਸੀਂ ਇੱਕ ਰਸਤੇ ਥੋੜੀ ਦੇਰ ਗਏ, ਤੇ ਅੱਗੇ ਪਾਤਸ਼ਾਹ ਦੱਸਵੀ ਦਾ ਗੁਰਦੁਆਰਾ ਸੀ। ਅਸੀਂ ਉੱਥੇ ਰੁਕੇ, ਤੇ ਬੱਚੇ ਕਹਿਣ ਲੱਗੇ ਵੀ ਇੱਥੇ ਰੁਕੋ, ਤੇ ਬੜਾ ਹੀ ਆਨੰਦ ਆ ਰਿਹਾ। ਕੀਰਤਨ ਚੱਲ ਰਿਹਾ, ਹਾਂਜੀ ਆ ਸ਼ਿਵਰਾਤੀ ਉੱਥੇ, ਆਪਣੇ ਗੁਰਦੁਆਰੇ ਬੈਠੇ। ਗੁਰਦੁਆਰੇ ਬੈਠ ਕੇ ਆਪਣਾ ਕੀਰਤਨ ਸੁਣਿਆ, ਕੀਰਤਨ ਸੁਣ ਕੇ ਫੇਰ ਅਸੀਂ ਲੰਗਰ ਹਾਲ ਤੇ ਉੱਥੇ ਲੰਗਰ ਛੱਕਿਆ, ਲੰਗਰ ਜਾਂ ਕੇ ਫਿਰ ਸਾਨੂੰ ਉੱਥੇ ਕਮਰਾ ਮਿਲ ਗਿਆ ਸੀ, ਕਮਰਾ ਪਤਾ ਕਿੱਦਾ, ਅਸੀਂ ਸਾਰੇ ਫਿਰ ਅਸੀ ਇਸ ਕਮਰੇ ਵਿੱਚ ਆਪਣਾ, ਇੰਨਜੁਆਏ ਕਰਦੇ ਰਹੇ। ਅਸੀਂ ਦੇ ਫਿਰਦੇ ਅਸੀਂ ਰਾਤ ਨੂੰ ਉੱਥੇ ਸਟੇ ਕਰਕੇ ਜਦ ਸਵੇਰੇ ਫਿਰ ਅਸੀਂ ਉੱਠੇ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਬੱਚਿਆਂ ਨੇ ਵੀ ਇਸ਼ਨਾਨ ਕੀਤਾ। ਫੇਰ ਅਸੀਂ ਉੱਥੋਂ ਨਾਸ਼ਤਾ ਕਰ ਅੱਗੇ ਚਲੇ ਗਏ, ਅੱਗੇ ਨਿਕਲੇ, ਅੱਗੇ ਜਾ ਕੇ ਫਿਰ ਅਹ ਅਹ ਰਾਤ ਆ ਗਈ ਸਾਨੂੰ, ਇੱਕ ਹੋਰ ਗੁਰਦੁਆਰਾ ਸੀ। ਇੱਕ ਰਸਤੇ 'ਚ, ਘੋੜਿਆਂ ਵਾਲਾ ਗੁਰਦੁਆਰਾ ਵੀ ਆਉਂਦਾ ਹੈ। ਅੰਮ੍ਰਿਤਸਰ ਜਾਓ ਨਾ, ਤੇ ਉੱਥੇ ਰਸਤੇ ਚ ਘੋੜੇ ਬਣੇ ਹੋਏ ਨੇ। ਘੋੜੇ ਐਵੇਂ ਲਗਦੇ, ਕਿ ਹੁਣੇ ਮੂੰਹੋਂ ਬੋਲਣਗੇ।
ਅੱਛਾ, ਅਸੀਂ ਵੀ ਗਏ ਸੀ ਐ, ਹੁਣ ਦੋ ਹਫ਼ਤੇ ਪਹਿਲੇ ਛੁੱਟੀਆਂ ਚ ਹੀ ਬੱਚਿਆਂ ਨਾਲ ਅੰਮ੍ਰਿਤਸਰ ਗਏ ਅਸੀ ਵੀ, ਅਸੀ ਸਾਰੇ ਗੁਰਦੁਆਰੇ ਦੇਖਦੇ ਗਏ ਸੀ, ਅਨੰਦਪੁਰ ਸਾਹਿਬ ਹੋ ਗਏ, ਫਤਹ ਫਤਿਹਗੜ੍ਹ ਸਾਹਿਬ, ਪਰਿਵਾਰ ਵਿਛੋੜਾ, ਟਿੱਬੀ ਸਾਹਿਬ, ਆਏ ਤਾਂ ਸਾਰੇ ਗੁਰਦੁਆਰੇ ਦੇਖਦੇ ਗਏ ਸੀ, ਬੱਚਿਆਂ ਨੂੰ ਪਤਾ ਕੀ ਇਤਿਹਾਸ ਦਾ ਪਤਾ
ਹਾਂ, ਬਿਲਕੁਲ-ਬਿਲਕੁਲ ਇਸੇ ਕਰਕੇ ਅਸੀਂ ਛੁੱਟੀਆਂ ਵਿੱਚ ਇੱਥੇ ਹੀ ਲੈ ਕੇ ਜਾਂਦੇ ਹਾਂ ਤਾਂ ਕਿ ਬੱਚਿਆਂ ਨੂੰ ਵੀ ਗੁਰਦੁਆਰੇ ਵਿੱਚ ਕੀ ਹੁੰਦਾ ਐ ਸਾਡਾ ਗੁਰੂ ਗ੍ਰੰਥ ਸਾਹਿਬ ਕੀ ਐ? ਬਾਣੀ ਕੀ ਐ? ਫ਼ਤਿਹਗੜ੍ਹ ਸਾਹਿਬ ਦਿਖਾਇਆ ਬੱਚਿਆਂ ਨੂੰ, ਵੀ ਸਾਹਿਬਜ਼ਾਦੇ ਸ਼ਹੀਦ ਹੋਏ। ਠੰਡਾ ਬੁਰਜ ਦਿਖਾਇਆ, ਵੀ ਕਿ ਇੱਥੇ ਮਾਤਾ ਗੁਜ਼ਰੀ ਦੇ ਬੱਚਿਆਂ ਨੂੰ ਰੱਖ ' ' ਗਿਆ ਸੀ ਹਾਂਜੀ।
ਤੇ ਅਸੀਂ ਜਿਵੇਂ ਪ੍ਰੋਗਰਾਮ ਹੁੰਦਾ ਦਸੰਬਰ ਦੇ ਮਹੀਨੇ 'ਚ' ਤਾਂ ਫੇਰ ਪਤਾ ਕੀ ਦਰਸ਼ਨ ਨੀ ਹੁੰਦੇ ਉਹਨਾਂ ਦੇ ਉੱਧਰ ਠੰਡੇ ਬੁਰਜ 'ਚ' ਵੀ ਬਹੁਤ ਜ਼ਿਆਦਾ ਭੀੜ ਹੁੰਦੀ ਹੈਗੀ ਨੀਚੇ ਵੀ ਹਾਂ ਤੇ ਤੇ ਅਸੀਂ ਤਾਂ ਕਰਕੇ ਅਸੀਂ ਬੱਚਿਆਂ ਨੂੰ ਹੁਣ ਲੈ ਕੇ ਜਾਵਾਂਗੇ। ਆਰਾਮ ਨਾਲ ਬੱਚੇ ਦੇਖ ਸਕਦੇ ਨੇ, ਖੁੱਲੇ ਬੱਚਿਆਂ ਨੇ ਵੇਖ ਮੈਂ ਕਿਹਾ ਫਿਰ ਉਹਨਾਂ ਨੂੰ ਬੱਚਿਆਂ ਨੂੰ ਮਹਿਸੂਸ ਵੀ ਹੋਇਆ ਉਹਨਾਂ ਨੇ ਕਿਵੇਂ ਸ਼ਹੀਦੀ ਪਾਈ ਦੱਸੋ। ਨਿੱਕੀ-ਨਿੱਕੀ ਉਮਰ 'ਚ' ਬੱਚੇ ਗਏ ਨੇ, ਸਾਡੇ ਗੁਰੂਆਂ ਨੇ ਸਾਡੇ ਲਈ ਬਹੁਤ ਸ਼ਹੀਦੀਆਂ ਪਾਈਆਂ ਈ।
ਬਿਲਕੁਲ-ਬਿਲਕੁਲ ਬੱਸ ਇਸ ਤਰ੍ਹਾਂ ਹੀ ਅਸੀਂ ਫ ਫਿਰ ਅਸੀਂ ਗੁਰਦੁਆਰੇ ਵਿੱਚ ਆਪਣਾ ਸਟੇ ਕੀਤਾ ਉੱਥੇ ਵੀ ਕੀ ਤਿੰਨ ਬੱਚੇ ਬੜਾ ਇੱਕ ਨਾ ਸਕੂਨ ਮਿਲਦਾ ਨਾ ਗੁਰਦੁਆਰੇ ਬੈਠ ਕੇ ਵੀ ਮੈਂ ਕਹਣੀ ਆ ਬੱਸ ਜਿਵੇਂ ਹਾਂ ਮਨ ਸ਼ਾਂਤ ਉਥੋਂ ਹੋ ਜਾਂਦਾ ਐ, ਉੱਥੋਂ ਹਾਂ ਵੀ ਉੱਥੇ ਬੱਚੇ ਕਹਿੰਦੇ ਸੀ ਬੱਸ ਹੁਣ ਜਾਣਾ ਨਾ ਅਸੀਂ ਏਨੀ ਕਾਹਲੀ ਨੀ ਕਰਨੀ ਅਸੀਂ ਆਰਾਮ ਨਾਲ ਪਹੁੰਚਾਂਗੇ ਉੱਥੇ, ਫਿਰ ਤੀ ' ' ਦਿਨ ਅਸੀਂ ਆਪਣਾ ਅੰਮ੍ਰਿਤਸਰ ਪਹੁੰਚੇ, ਸਵੇਰੇ ਪਹੁੰਚ ਗਏ ਅਸੀਂ, ਅਹ ਅ -ਮਤਲਬ ਕੇ ਅਸੀਂ ਅ -ਦਰਸ਼ਨ ਤੇ ਨਹੀਂ ਕਰ ਸਕੇ ਦਰਸ਼ਨ ਅਸੀਂ ਅਗਲੇ ਦਿਨ ਕੀਤੇ ਨੇ, ਪਰ ਉਸ ਦਿਨ ਅਸੀਂ ਜਿਵੇਂ ਪਹੁੰਚ, ਹਾਂਜੀ-ਹਾਂਜੀ ਹਾਂ, ਬਿਲਕੁਲ, ਹਾਂਜੀ-ਹਾਂਜੀ ਹਾਂ ਫੇਰ ਸਾਨੂੰ ਉਹ ਥੇ ਅ - ਬ -ਜੋ ਹੈਗਾ ਨੀ ਮਾਤਾ ਕੋਲ ਨਾ ਭਲਾਈ ਕੇਂਦਰ, ਹਾਂਜੀ ਸਰ ਉੱਥੋਂ ਫ਼ਿਰ ਅਸੀਂ ਆਪਣਾ ਕਮਰਾ ਬੁੱਕ ਕੀਤਾ ਉੱਥੋਂ ਆਪਣਾ ਥੋੜਾ ਰੈਸਟ-ਰੂਸਟ ਕਰਕੇ ਫੇਰ ਅਸੀਂ ਅੰਮ੍ਰਿਤਸਰ ਆਏ ਅ ਦੇਖੋ ਦਰਸ਼ਨ ਤੇ ਅਸੀਂ ਉਸ ਦਿਨ ਕੀਤੇ ਨ ਬਾਕੀ ਅਸੀਂ ਸਰੋਵਰ ਦੇ ਕੋਲ ਅ ਉੱਥੇ ਬੱਚੇ ਬੈਠੇ, ਜਿਉਂ ਹੀ ਬੱਚੇ ਬੈਠੇ ਤੇ ਉਹ ਮੱਛੀਆਂ ਆ ਜਾਂਦੀਆਂ ਜੀਉਹ ਉਹਨਾਂ ਨੇ ਲੱਗ ਜਾਂਦਾ ਸੀ ਵੀ ਸਾਨੂੰ ਕੁੱਛ ਦੇਣ ਲੱਗੇ ਨੇ ਬੱਚਿਆਂ ਨੂੰ ਕਹਿੰਦਾ ਵੀ ਕੁੱਛ ਪਾਉਣ ਲੱਗੇ ਨੇ
ਪਾਣ ਨੀ ਦਿੰਦੇ ਸਰੋਵਰ 'ਚ' ਨਾ। ਫਿਰ ਸਾਰੇ ਸ਼ੁਰੂ ਹੋ ਜਾਂਦੇ ਨਾ ਫਿਰ
ਪਹਿਲੇ ਪਾਦੇ ਸੀ ਲੋਕ‌।
ਹਾਂ, ਹੁਣ ਤੇ ਕਾਫ਼ੀ ਟਾਈਮ ਤੋਂ ਬੰਦ ਕਰ
ਹਾਂ, ਤੇ ਉਹ ਫਿਰ ਬੱਚੇ ਬੜੇ ਖੁਸ਼ ਹੋਣ ਕਹਿੰਦੇ ਨੇ ਹਾਂ ਵੀ ਕਿੰਨੀਆਂ ਸੋਹਣੀਆਂ ਮੱਛਲੀਆਂ ਨੇ ਰੰਗ-ਬਿਰੰਗੀਆਂ ਜੀਆਂ ਹਾਂ, ' ' ਕੱਲ ਬੱਸ
ਫਿਰ ਤੁਸੀਂ ਮੱਥਾ ਕਿਸ ਟਾਈਮ ਦੇਖਿਆ ਸਵੇਰ ਦੇ ਟਾਈਮ ਜਾਂ ਦੁਪਹਿਰ ਦੇ ਟਾਈਮ।
ਅਸੀਂ ਤੇ ਉਹੀ ਕਹਿੰਦੇ ਹ ਦੱਸ ਕ ਵਜੇ ਕੋਲ ਹੀ ਮਤ ਮਤਲਬ, ਦੇਖਿਆ ਸੀ ਨਾ ਹਾਂ ਅਸੀਂ ਬੱਸ। ਉਹ ਦਿਨ ਤੇ ਪਰਿਕਰਮਾ 'ਚ' ਬਿਤਾਇਆ ਮੰਨ ਲਓ। ਜਿਵੇਂ ਪਰਿਕਰਮਾ ਕੀਤੀ। ਸਾਰੀ ਮਤਲਬ ਐਗਜੀਬਿਸ਼ਨ ਵਿੱਚ ਵੀ ਗਏ ਸੀ। ਐਗਜੀਬਿਸ਼ਨ ਦੇਖੀ ਬੱਚਿਆਂ ਨੂੰ ਇਤਿਹਾਸ ਬਾਰੇ ਦੱਸਿਆ, ਸਾਰੇ ਜਿੰਨੇ ਵੀ ਸ਼ਹੀਦ ਹੋਏ ਨੇ ਜਿਵੇਂ ਆਪਣਾ ਭਾਈ ਨਾ ਮਤਲਬ ਜਿਤਨੇ ਵੀ ਸਾਡੇ ਸ਼ਹੀਦ ਸਿੰਘ ਹੋਏ ਨੇ। ਸਿੰਘ-ਸਿੰਘਣੀਆਂ ਜ ਉੱਨੀ ਸੌ ਚਰਾਸੀ ਦੇ ਵਿੱਚ ਵੀ ਜਿਹੜੇ ਸਿੰਘ ਸ਼ਹੀਦ ਹੋਏ ਸੀ। ਉਹ ਵੀ ਸਾਰੀਆਂ ਇਹਨਾਂ ਨੂੰ ਐਗਜੀਵਿਸਨ
ਹਾਂ, ਜਲਿਆਂ ਵਾਲੇ ਬਾਗ ਚ ਅਸੀ ਫਿਰ ਅਗਲੇ ਦਿਨ ਗਏ ਸੀ ਨਾ। ਅਹ ਪਹਿਲਾਂ ਫਿਰ ਅਸੀਂ ਇਹ ਪੂਰਾ ਦਿਨ ਇੰਜੋਏ ਕੀਤਾ, ਪੂਰਾ ਦਿਨ ਅਸੀਂ ਪ੍ਰਕਰਮ ਵਿੱਚ ਘੁੰਮੇ। ਚੀਜ ਦੇਖੀ। ਬੇਰੀ ਥੱਲੇ ਇਸ਼ਨਾਨ ਕੀਤਾ। ਫਿਰ ਅਸੀਂ ਆਪਣਾ ਕਮਰੇ ਵਿੱਚ ਅਹ ਰਾਤੀ ਵੀ ਅਸੀ ਕੀਰਤਨ ਸੁਣਿਆ। ਫਿਰ ਅਸੀਂ ਅਗਲੀ ਸਵੇਰ-ਸਵੇਰੇ ਉੱਠ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸਾਰੇ। ਹਾਂ ਤੇ ਨਹੀਂ ਇਸਨਾਨ ਕਰਕੇ ਅਸੀਂ ਫਿਰ ਥੋੜ੍ਹਾ ਚਾਹ-ਪਾਣੀ ਪੀ ਕੇ। ਫਿਰ‌ ਅਸੀਂ ਕਤਾਰ ਚ ਲੱਗੇ ਗਏ। ਪਤਾ ਕਿੰਨੀ ਭੀੜ ਹੁੰਦੀ ਏ।
ਬਹੁਤ ਜਿਆਦਾ ਹੁੰਦੀ ਏ। ਸੰਡੇ ਨੂੰ ਰ ਸੈਚਡੇ ਨੂੰ ਤੇ ਬਹੁਤ ਜਿਆਦਾ ਰਸ਼ ਹੁੰਦਾ।
ਹਾਂਜੀ, ਉਹ ਇੰਨੀ ਮਤਲਬ ਇਤਨੀ ਭੀੜ ਕਿ ਅ ਆਪਣਾ ਅਸੀਂ ਸਾਨੂੰ ਦੋ-ਤਿੰਨ ਘੰਟੇ ਲੱਗ ਗਏ। ਦੋ-ਤਿੰਨ ਘੰਟੇ ਸਾਨੂੰ ਲੱਗ ਗਏ ਸੀ। ਅਸੀ ਦਰਸ਼ਨ ਕਰਦਿਆਂ।
ਹਾਂ। ਅਸੀਂ ਗਏ ਸੀਗੇ ਤੇ ਫਿਰ ਅਸੀ ਦੁਪਹਿਰ ਦੇ ਟਾਈਮ ਲੱਗੇ ਸੀ ਦੋ ਵਜੇ ਲਾਈਨ ਵਿਚ। ਤੇ ਅੱਧੇ ਘੰਟੇ ਚ ਮਤਲਬ ਪੈਂਤੀ ਮਿੰਟ ਲੱਗੇ ਸੀ ਸਾਨੂੰ। ਅਸੀ ਮੱਥਾ ਟੇਕ ਲਿਆ ਸੀ। ਫਿਰ ਥੋੜੇ ਅਸੀਂ ਅੰਦਰ ਬੈਠੇ ਥੋੜੀ ਦੇਰ ਉਸ ਟੇਮ ਨਾ ਦੁਪਹਿਰ ਦੇ ਟਾਈਮ ਰਸ਼ ਘੱਟ ਹੋ ਜਾਂਦਾ।
ਹਾਂਜੀ ਹਾਂਜੀ। ਫ ਮਤਲਬ ਉਸ ਉਸ ਟਾਈਮ ਅਸੀ ਦੇਗ ਲਈ ਅ ਪ੍ਰਸ਼ਾਦ ਲਿਆ, ਮੱਥਾ ਟੇਕਿਆ। ਮੱਥਾ ਅੰਦਰ ਕਿ ਉਹ ਇਤਨਾ ਮੈਂ ਕਹਿੰਦੀ ਹਾਂ ਜ ਸਵਰਗ ਇਨਸਾਨ ਆ ਜਾਂਦਾ ਏ। ਮੱਥਾ ਟੇਕਿਆ ਅਸੀਂ ਅੰਦਰ ਹੀ ਕਿਤੇ ਜਗ੍ਹਾ ਮਿਲੀ ਨਾ। ਫੈਮਿਲੀ ਅੰਦਰ ਹੀ ਬੈਠ ਗਏ। ਅਸੀਂ ਪੂਰਾ ਮਤਲਬ ਗ ਡੇਢ ਘੰਟਾ ਅਸੀਂ ਹਾਂ। ਇਤਨਾ ਪੀਸਫੁਲ ਪਲੇਸ ਏ ਨਾ।
ਹਾਂ ਬੈਠ ਜਾਂਦੀ ਆ। ਮੈਂ ਤੇ ਅੰਦਰ ਜਾ ਕੇ। ਉਹ ਸੇਵਾਦਾਨ ਕਹਿਨੇ ਜਿਹੜੇ ਲੇਡੀਜ਼ ਖੜੇ ਹੁੰਦੇ ਰਹੇ ਉੱਥੇ ਵੀ ਮੈਂ ਬੈਠਣਾ ਹੈਗਾ ਜਗ੍ਹਾ ਹੁੰਦੀ ਏ। ਦੇ ਦਿੰਦੇ ਨੇ ਔਰ ਉੱਥੇ ਬੈਠੇ-ਬੈਠੇ ਹੀ ਨਾ ਆਪਣੇ ਆਪ ਅੱਖਾਂ ਚ ਆਉਣ ਆਸੋ ਆਣ‌ ਲੱਗ ਜਿੰਦੇ ਨੇ ਅਸੀਂ ਸਵਰਗ ਬੈਠੇ ਹਾਂ ਮਤਲਬ ਇਹ ਮਤ ਆਪਣੇ ਆਪ ਆਸੂ ਆ ਲੈ ਜਾਂਦੇ ਨੇ। ਮਤਲਬ ਹਾਂ। ਬਹੁਤ ਜ਼ਿਆਦਾ ਸਕੂਨ ਮਿਲਦਾ ਅੰਦਰ ਬਸ। ਸਭ ਕੁੱਛ ਭੁੱਲ ਜਾਂਦਾ ਜੀ।
ਪਰ ਇੱਕ ਗੱਲ ਦੱਸਾਂ ਕਿ ਉਹ ਅੰਸੂ ਉਹਨੂੰ ਜਾਂਦੇ ਨੇ ਜਿਹਨੂੰ ਗੁਰੂ ਦਾ ਗਿਆਨ ਹੋ। ਜਿਹਨੂੰ ਆਪਣੇ ਗੁਰੂਆਂ ਬਾਰੇ ਪਤਾ, ਜਿਹਨੂੰ ਆਪਣੀ ਬਾਣੀ ਬਾਰੇ ਪਤਾ। ਜਿਹਨੂੰ ਬਾਣੀ ਦੇ ਅਰਥ ਆਂਦੇ ਨੇ। ਜਿਹੜਾ ਬਾਣੀ ਦਾ ਵਿਚਾਰ ਕਰਦਾ। ਉਹਦੇ ਆਪਣੇ ਅਗਰ ਤੁਸੀਂ ਕੀਰਤਨ ਧਿਆਨ ਨਾਲ ਸੁਣੋਗੇ ਨਾ। ਤੁਹਾਡੇ ਅੱਖਾਂ ਦੇ ਵਿੱਚੋਂ ਅੰਸੂ ਮੈਨੂੰ ਤੇ ਹਮੇਸ਼ਾ। ਮੈਂ ਤੇ ਕੋਈ ਕੀਰਤਨ ਦਰਬਾਰ ਚਲੀ ਜਾਵਾਂ ਨਾ, ਤੇ ਕੀਰਤਨ ਸੁਣਾ, ਅੱਖਾਂ ਬੰਦ। ਮੇਰੇ ਤੇ ਆ ਆਸ਼ੂ ਸੁਟ ਉਹ ਮੈਂ ਕਈ ਵਾਰ ਫੋਟੋਆਂ ਕਰਦੇ ਨੇ ਨਾ ਮੂਵੀ ਵਗੈਰਾ ਬਣਦੀ ਏ ਤੇ ਉਹ ਮੈਨੂੰ ਆ ਜਾਂਦੇ ਨੇ ਆਪਣਾ ਮੈਸੇਜ। ਲੈ ਭਾਜੀ, ਤੁਹਾਨੂੰ ਤੇ ਬੜਾ ਹੀ ਵਿਰਾਗ ਆਇਆ ਹੋਇਆ।
ਹਾਂ।
ਏਥੇ ਕੋਈ ਚੱਕਰ ਅਸੀਂ ਤਾਂ ਵੈਸੇ ਗੁਰੂ ਘਰ ਨਾਲ ਬਹੁਤ।
ਹਾਂ, ਨਹੀਂ ਚੰਗੀ ਗੱਲ ਹੈਗੀ ਏ ਪਤਾ ਕੀ ਜੇ ਪੇਰੈਂਟਸ ਜੁੜੇ ਹੋਣਗੇ। ਅੱਗੋਂ ਬੱਚਿਆਂ ਨੂੰ ਵੀ ਤਾਂ ਹੀ ਉਹ ਜਾ ਚੀਜ਼ ਦੇ ਬਾਰੇ ਪਤਾ ਲੱਗੇਗਾ ਨੋਲਜ।
ਬਿਲਕੁਲ ਨਾਲੇ ਅਸੀਂ ਤੇ ਦੇਖੋ ਸੁਖਮਨੀ ਸੋਸਾਇਟੀ ਦੇ ਬਾਤ ਕਰੀ ਦਾ ਕਿ ਕੀਰਤਨ ਵੀ ਕਰੀ ਦਾ। ਕੀਰਤਨ ਵੀ ਕਰਨਾ ਆਦਾ ਹਰਮੋਨੀਅਮ ਤੇ ਇਸ ਕਰਕੇ ਨਾ। ਮੇਰਾ, ਸਾਡਾ ਜ਼ਿਆਦਾ ਲਗਾਓ ਹੈਗਾ ਉੱਧਰ।
ਚਲੋ ਵਧੀਆ।
ਹਾਂ, ਬਸ ਉੱਥੇ ਇੰਜੋਏ ਕਰਦੇ-ਕਰਦੇ ਫਿਰ ਅਸੀਂ ਆਪਣਾ ਵਾਪਸੀ ਥੋੜੇ ਜਿਹੇ ਆਪਣੇ ਸਾਡੇ ਰਸਤੇ ਵਿੱਚ ਅਹ ਰਿਸ਼ਤੇਦਾਰ ਰਹਿੰਦੇ ਸੀ। ਉਹ ਨਾਲ ਮਿਲਦੇ ਗਲਾਂਦੇ ਆ ਅਸੀ ਪੂਰਾ ਮਤਲਬ ਅਹ ਹਫ਼ਤਾ ਲਗਾਲੋੋ ਤੁਸੀ। ਪੂਰਾ ਇੱਕ ਹਫ਼ਤਾ ਅਸੀਂ ਬਾਹਰੇ ਇੰਜੋਏ ਕੀਤਾ। ਬੱਚਿਆਂ ਨੇ ਇੰਜੋਏ ਕੀਤਾ। ਬੜਾ ਹੀ ਆਨੰਦ
ਏ ਸੀ।
ਹਾਂਜੀ। ਤੇ ਉਸ ਕਰਕੇ ਨਾ ਫਿਰ। ਆਪਣਾ, ਸਾਡੀ ਜਿਹੜੀ ਯਾਤਰਾ ਸੀ। ਉਹ ਸਫਲ ਹੋ ਗਈ। ਸਾਰੇ ਗੁਰਦਆਰੇ ਦਰਸ਼ਨ ਕੀਤੇ। ਖਾਸ ਕਰਕੇ ਮੈਨੂੰ ਤੇ ਰਾਤੀ ਦਾ ਆਨੰਦ ਬਹੁਤ ਆਦਾਂ।
ਹਾਂਜੀ।
ਜੋ ਰਾਤ ਦਾ ਅਨੰਦ ਏ ਨਾ ਉਹ ਅਵਰਸ
ਉਹ ਦਰਬਾਰ ਸਾਹਿਬ ਜ਼ਿਲ੍ਹੇ ਅਗਰ ਅਸੀਂ ਜਾ ਰਹੇ ਹਾਂ ਨਾ ਸ਼ਾਮ ਨੂੰ ਅਸੀਂ ਰਾਤੀ ਜਿਸ ਪਹੁੰਚਾਂਗੇ। ਉਸ ਟੈਮ ਤੇ ਹਾਂਜੀ ਉਹ ਨਜ਼ਾਰਾ ਵੇਖ ਕੇ ਨਾ ਮਤਲਬ ਕਿ ਇਨਾਂ ਦਿਲ ਖੁਸ਼ ਹੁੰਦਾ ਨਾ। ਮੇਰੀ ਗੁੜੀਆਂ ਨਾ ਉਹ ਪਤਾ ਕੀ ਕਹਿੰਦੀ ਉਹ ਕਹਿੰਦੀ ਰਾਤ ਦੇ ਟਾਈਮ ਮੰਮਾ ਜਾ ਕੇ ਨਾ ਬਹੁਤ ਜਿਆਦਾ ਮਤਲਬ ਕਿ ਨਾ ਕਿੱਥੇ ਪਹੁੰਚ ਗਿਆ। ਸਵਰਗ 'ਚ ਪਹੁੰਚ ਗਿਆ ਅਸੀਂ?
ਬਿਲਕੁਲ-ਬਿਲਕੁਲ। ਤੁਸੀ ਦੇਖੋ ਨਾ ਵੀ ਐ ਬਾਣੀ ਤੇ ਇੱਕ ਔਸ਼ਧੀ ਏ, ਸਾਡੇ ਵਾਸਤੇ। ਦਵਾਈ ਐ। ਇਨਸਾਨ ਦਵਾਈ ਤੇ ਖਾਂਦਾ। ਮਤਲ ਦਾਰੂ ਤੇ ਦਵਾਈ
ਹਾਂਜੀ ਜੀ‌।
ਕਿਰਪਾ ਨਾ ਪ੍ਰਮਾਤਮਾ ਦੀ, ਹੁਣ ਤੁਹਾਨੂੰ ਖੁਦ ਪਤਾ ਏ ਕਿ ਅੰਮ੍ਰਿਤਸਰ ਦੇ ਵਿੱਚ ਕਿੰਨੇ ਚਮਤਕਾਰ ਹੋਏ ਨੇ।
ਬਹੁਤ ਜ਼ਿਆਦਾ।
ਹਨਾ ਕਈਆਂ ਦੇ ਕੈਂਸਰ ਠੀਕ ਹੋਏ, ਕਈਆਂ ਦੇ ਅੱਖਾਂ ਦੀ ਰੋ ਅਹ ਜੋ ਅਹ ਨੀ ਆਈ ਕਿਹੜੇ ਚੱਲ ਨੀ ਪਾਂਦੇ ਸੇ ਵੀਲ ਚੇਅਰ ਤੇ। ਚੇਰ ਤੇ ਆਏ ਨੇ ਅੰਦਰੋਂ ਚੱਲ ਕੇ ਬਾਹਰ ਆਏ ਨੇ ਕਈ ਬੋਲਦੇ ਨਹੀਂ ਸੀ।
ਦਸ ਦਿਨ ਹੀ ਹੋਏ ਨੇ ਤੇ ਆ ਰਹੇ ਸੀ ਲਾਈਵ ਤੇ ਮੈਂ ਦੇਖਿਆ। ਤੇ ਉੱਥੇ ਲੈ ਕੇ ਆਏ ਸੀ। ਆਪਣੀ ਬੇਟੀ ਨੂੰ ਚੱਲ, ਫਿਰ ਨੀ ਸਕਦੀ ਸੀ ਵੀਲਚੇਅਰ ਤੇ ਲੈ ਕੇ ਆਏ ਦੇ ਸੀ ਉਹਨੂੰ। ਉਹਦੇ ਪੇਰੈਂਟਸ ਬੜਾ ਮੁਸ਼ਕਿਲ ਚੁੱ ਕੇ ਲਿਆ ਸੀ ਉਹਨੂੰ। ਦੋ ਜਣੇ ਇੱਕ ਬਜ਼ੁਰਗ ਲੇਡੀਜ਼ ਵੀ ਸੀ ਨਾਲ। ਉਹ ਅਲੱਗ ਸੀਗੇ‌। ਉਹ ਵੀ ਆਏ ਦੇ ਸੀ ਬਹੁਤ ਆਦੇ ਨੇ ਉੱਥੇ। ਹਾਂਜੀ ਬਹੁਤ ਅੱਛ ਹਾਂਜੀ ਮੈਨੂੰ ਵੀ ਬਹੁਤ ਚੰਗਾ ਲੱਗਾ ਤੁਹਾਡੇ ਨਾਲ਼ ਗੱਲ ਕਰਕੇ ਸਸਰੀ ਕਾਲ ਜੀ ਠੀਕ ਏ ਜੀ ਓਕੇ।